ਹੈਲੋ, ਹਾਂਜੀ ਨਮਸਤੇ ਜੀ।
ਨਮਸਤੇ ਜੀ, ਕਿਵੇਂ ਓ, ਕੀ ਹਾਲ ਐ?
ਬਸ ਜੀ ਵਧੀਆ, ਮੈਂ ਕਿਹਾ ਪਹਿਲੇ ਤਾਂ ਮੈਂ ਬਾਹਰ ਜਾਕੇ ਦੇਖ ਖਾ, ਅੱਜ ਸੂਰਜ ਕਿਹੜੇ ਪਾਸਿਓ ਨਿਕਲਿਆ। ਅੱਜ ਕਿੱਦਾਂ ਮੈਂ ਕਿਹਾ ਅੱਜ ਕਿੱਦਾਂ ਗੱਲਬਾਤ ਹੋ ਗਈ ਸਾਡੀ। ਇਹ ਦੇਖਦੀ ਬਈ ਤੇ ਬੜੇ, ਮੈਂ ਕਿਹਾ ਬੜੇ ਦਿਨ ਹੋ ਗਏ, ਕੋਈ ਫ਼ੋਨ ਨੀ-ਨੀ ਆਇਆ, ਅੱਜ ਕਿੱਦਾਂ ਯਾਦ ਕਰ ਲਿਆ।
ਮੈਂ ਸੋਚਿਆ ਕਾਫ਼ੀ ਦਿਨ ਹੋਗੇ। ਮੈਂ ਕਿਹਾ ਤੁਸੀਂ ਵੀ ਸੋਚੋਗੇ, ਹਮੇਸ਼ਾ ਤੁਸੀਂ ਹੀ ਕੋਲ਼ ਕਰਦੇ ਸੀ।
ਹਾ-ਹਾ। ਚਲੋ, ਅੱਜ ਉਲਾਂਬਾ ਲਾ ਈ ਦਿੱਤਾ ਫੇਰ ਹੈਂ ਬਈ।
ਉਹਨੂੰ ਮੌਕਾ ਨੀ ਦੇਣਾ ਚਾਹੀਦਾ ਸੀ। ਸ਼ਿਕਾਇਤ ਦਾ ਹੈਨਾ। ਅ ਬਸ ਜੀ ਸਭ ਵਧੀਆ, ਚੱਲੀ ਜਾਂਦ ਸਭ ਵਧੀਆ ਚੱਲੀ ਜਾਂਦਾ, ਤੁਸੀਂ ਦੱਸੋ ਕੋਈ ਨਵੀਂ-ਤਾਜ਼ੀ। ਤੁਹਾਡੀ ਲਾਈਫ ਕਿਵੇਂ ਚੱਲ ਰਹੀ ਐ।
ਬਸ, ਠੀਕ-ਠਾਕ ਮੈਂ ਤਾਂ ਉਹੀ ਸੋਚਦੀ ਪਈ ਸੀ, ਮੈਂ ਕਿਹਾ ਧੀ ਜਾਣ ਵਾਲੀ ਆ ਵੀ ਕੀ ਪਲੈਨ ਹੈਗਾ, ਕੋਈ ਕਿੱਟੀ ਵਗੈਰਾ ਪਾਈ ਹੋਈ ਤੁਸੀਂ।
ਮੈਂ ਇੱਕ ਪਾਈ ਹੋਈ ਐ ਹਾਂਜੀ। ਜਿੱਥੇ ਅਸੀਂ ਪਹਿਲੇ ਰਹਿੰਦੇ ਸੀ, ਉ ਉਥੇ, ਉਹ ਕਲੋਨੀ ਦੇ ਫਰੈਂਡਸ ਨਾਲ ਨਾ।
ਅੱਛਾ-ਅੱਛਾ। ਮੈਂ ਕਿਹਾ ਤੀਜ਼ ਦੇ ਪ੍ਰੋਗਰਾਮ 'ਚ ਸਭ ਚਲੀਏ, ਤਿਆਰ-ਸ਼ਿਆਰ ਹੋ ਕੇ। ਡਰੈਸ ਵਗੈਰਾ ਸੋਚ ਲੋੋ, ਕੀ-ਕੀ ਪਾਣਾ।
ਅ ਪਿਛਲੀ ਵਾਰ ਤੁਹਾਨੂੰ ਯਾਦ ਆ, ਅਸੀਂ ਕਿੰਨਾ ਵਧੀਆ ਪ੍ਰੋਗਰਾਮ ਕੀਤਾ ਸੀ।
ਹਾਂ, ਉਹ ਤਾਂ ਸਦਾ ਯਾਦ ਰ‌ਊਗਾ। ਉਹ ਤਾਂ ਬੜਾ ਮਜ਼ਾ ਮਜ਼ੇਦਾਰ ਸੀਗਾ ਸਾਡਾ ਹੈ ਨਾ। ਬੜਾ ਇੰਜੋਏ ਕੀ ਤਾ ਸੀ, ਉਹਦੇ ਵਿੱਚ ਤਾਂ ਅਸੀਂ ਸਾਰਿਆਂ ਨੇ। ਹੁਣ ਵੀ ਇਸ ਵਾਰ ਕੁੱਛ ਨਵਾਂ ਸੋਚ ਚਦੇ ਆ ਹਨਾ, ਜਿੱਦਾਂ ਕੋਈ ਡਿਫਰੈਂਨ ਗੇਮਸ ਵਗੈਰਾ ਖੇਲਣੀਆਂ, ਨਾਲ ਆਪਣਾ ਡਰੈਸ ਕੋਡ ਵੀ ਰੱਖਦੇ ਆ। ਦੇ ਕਿ ਇੱਕੋ ਸਾਲ 'ਚ ਇੱਕ-ਇੱਕ ਤਿਉਹਾਰ ਆਂਦੇ ਆ ਹਨਾ।
ਬਿਲਕੁਲ, ਮੈਂ ਉਹੀ ਕਹਿ ਰਹੀ ਸੀ। ਮੈਂ ਕਹਿ ਰਹੀ ਸੀ ਕਿ ਆਪਾਂ ਨਾ, ਐਵੇਂ ਡਰੈਸ ਕੋਡ ਵੀ ਰੱਖਦੇ ਆ ਇਸ ਵਾਰ ਹਨਾ।
ਹਾਂਜੀ-ਹਾਂਜੀ-ਹਾਂਜੀ ਔਰ, ਪਰਾਂਦੇ ਜਰੂਰ ਲਾਂਣੇ ਆ। ਇਹ ਕਹੀਓ। ਚਾਹੇ ਕਿਸੇ ਦੇ ਵਾਲ਼ ਛੋਟ ਛੋਟੇ ਆ, ਵੱਡੇ ਆ, ਤਾਂ ਲਟਕਾ ਲਓ ਸਾਈਡ ਤੇ ਪਰਾਂਦੇ। ਸੋਹਣੇ ਲੱਗਦੇ ਆ ਨਾ ਪਰਾਂਦੇ ਲਾਏ ਹੋਏ। ਉਹ ਨਾਲ ਹੋਵੇ ਪੰਜਾਬੀ ਜੁੱਤੀ। ਇਹ ਦੋ ਚੀਜ਼ਾਂ ਤਾਂ ਪੱਕੀਆਂ ਕਹਿ ਦੋ ਸਾਰਿਆਂ ਨੂੰ। ਵੀ ਹੋਣੀਆਂ ਈ ਚਾਹੀਦੀਆਂ ਹੈਨਾ, ਹੋਰ।
ਵਧੀਆ ਲੱਗਦੇ ਐਂਨ
ਹ ਕਲਰ ਫੁੱਲ ਹਾਂਜੀ-ਹਾਂਜੀ ਹੋਰ ਕੋਈ ਸਲਾਹ ਹੋਈ ਤੇ ਫਿਰ ਦੱਸਿਓ। ਮੈਂ ਸੋਚਿਆ ਮੈਂ ਕਿਆ ਚੱਲ ਹਜੇ ਥੋੜਾ ਟਾਈਮ ਹੈਗਾ ਇੱਕ ਦੂਜੇ ਨਾਲ ਗੱਲ ਕਰਕੇ ਜਿੱਦਾਂ ਦੇਖ ਲਈਏ। ਤੇ ਉਹਦੇ ਹਿਸਾਬ ਨਾਲ ਫਿਰ ਹੋਰ ਵੀ ਕੋਈ ਸਲਾਹ ਨਵੀਂ ਦੇ ਦਿੰਦਾ। ਤੇ ਵਧੀਆ ਤਰੀਕੇ ਨਾਲ ਇੰਜੋਏ ਕਰੀਏ।
ਹਾਂਜੀ ਸਾਰਿਆਂ ਨੇ ਵੈਸੇ ਪਿਛਲੀ ਵਾਰ ਮਜ਼ਾ ਤੇ ਕੀ ਤਾਂ ਸੀ ਇਸ ਵਾਰ ਵੀ ਮੈਨੂੰ ਲੱਗਦਾ ਤਿਆਰ ਹੋਣ ਗਏ ਹਨਾ।
ਜੀ ਹਾਂਜੀ ਬਾਕੀ ਤੰਬੋਲਾ ਵ ਵਗੈਰਾ ਵੀ ਨਾਲ ਰੱਖਾਂਗੇ ਮਿਊਜਿਕ ਦਾ ਵੀ ਰੱਖਾਂਗੇ। ਤੇ ਉੱਥੇ ਵੀ ਜਿੱਦਾਂ ਹੋਟਲ ਵਗੈਰਾ 'ਚ ਵੀ ਜੇੜੀ ਗੇਮਸ ਵ ਖਿਲਾਂਦੇ ਆ। ਝੂਲਾ ਹੈਗਾ ਆ ਫਿਰ ਸਭ ਤਰ੍ਹਾਂ ਦੇ ਜਿਹੜੇ ਬੈਨਰ ਵਗੈਰਾ ਤਿਆਰ ਕਰਕੇ ਹੁੰਦੇ ਇਹ ਸਾਰੀਆਂ ਚੀਜ਼ਾਂ ਤਾਂ ਆਮ ਹੈ ਹੋਣੀਆਂ ਹੀ ਹੋਣੀਆਂ ਹਨਾ। ਬਸ ਅਸੀਂ ਇ ਕਿ ਘਰੋਂ ਤਿਆਰ ਹੋ ਕੇ ਚਲੇ ਜਾਣਾ ਆ ਸਾਰਾ ਉਹਨਾਂ ਨੇ ਉੱਥੇ ਉਹਨਾਂ ਦੀ ਮੈਰੇਜ ਮੈਂਟ ਨੇ ਸਭ ਤਿਆਰ ਕੀਤਾ ਹੋਣਾ ਔਰ ਇਹ ਦੇਖਲੋ ਹੁਣ ਤੁਸੀਂ ਅਹ ਵੀ ਦੁਪੈਰ ਦਾ ਖਾਣਾ ਰੱਖੀਏ ਕਿ ਸਵੇਰ ਦਾ ਸਾਰਿਆਂ ਨੂੰ ਠੀਕ ਰਏਗਾ। ਇਹ ਸਾਰਿਆਂ ਨੂੰ ਸਲਾਹ ਕਰ ਲੋ।
ਮੇਰੇ ਹਿਸਾਬ ਨਾਲ ਤੇ ਵੈਸੇ ਸਾਨੂੰ ਦੁਪੈਰ ਦਾ ਹੀ ਲ ਖਾਣਾ ਰੱਖ ਕੇ ਠੀਕ ਨਈ ਲੰਚ ਚ ਵਧੀਆ ਹੋ ਜਾਏਗਾ ਅਸੀਂ ਕਿਉਂਕਿ
ਕੰਮ ਬ
ਹਾਂ ਮੈਂ ਉਹੀ ਸੋਚਦੀ ਸੀ ਦੇਖੋ ਸਵੇਰੇ ਨਾ ਕੰਮ ਖ਼ਤਮ ਕਰਦੇ-ਕਰਦੇ ਹੀ ਆਪਾਂ ਨੂੰ ਦਸ ਗਿਆਰਾਂ ਆਰਾਮ ਨਾਲ ਵੱਜ ਜਾਂਦੇ ਐ।
ਬੱਚਿਆਂ ਨੂੰ ਸਕੂਲ ਭੇਜ ਕੇ ਆਪਾਂ ਫਿਰ ਆਪਣਾ ਰੈ ਤਿਆਰ ਹੋਣਾ ਸ਼ੁਰੂ ਕਰ ਦਾਂਗੇ। ਤੇ ਫੇਰ ਉਹੀ ਦੁਪੈਰ ਦਾ ਖਾਣਾ ਨਿਬੇੜ ਕੇ ਫੇਰ ਅਸੀਂ ਆਵਾਂਗੇ ਸਾਰਾ ਆਪਣਾ ਪ੍ਰੋਗਰਾਮ ਖ਼ਤਮ ਕਰਕੇ ਹਨਾ। ਕੈਬ ਕਰ ਲਵਾਂਗੀਆਂ ਅਸੀਂ ਸਾਰੀਆਂ ਕਿਉਂਕਿ ਪਤੀ ਦੇਵਤਾ ਸਭ ਦੇ ਚਲੇ ਹੀ ਜਾਣੇ। ਆਪਣੇ-ਆਪਣੇ ਕੰਮਾਂ 'ਚ ਏਦਾਂ ਹੀ ਕਰਾਂਗੇ ਹਨਾ।
ਦਾ ਕਰਾਂਗੇ ਜਿਹਨਾਂ ਨੇ ਖੁਦ ਡਰਾਈਵ ਕਰਕੇ ਆਣਾ ਹੈ ਓ ਖੁਦ ਆ ਜਾਣ। ਉਹਨਾਂ ਨਾਲ ਦੇਖ ਲਵਾਂਗੇ ਕਿੰਨਿਆਂ ਦੀ ਅਡਜਸਟਮੈਂਟ ਹੁੰਦੀ ਐ ਤੇ ਬਾਕੀ ਕੈਬ ਕਰ ਲਵਾਂਗੇ।
ਆਹੀ ਹੁਣ ਪਤਾ ਕੀ ਆ ਤੀਜ ਦੇ ਏਦਾਂ ਤਿਉਹਾਰ ਹੈ ਇਹ ਹੁੰਦਾ ਵਿਚ ਗਰਮੀ ਵੀ ਹੁੰਦੀ ਆ ਜੇ ਕੈ ਲੋੋ ਤੇ ਅਪ ਆਪਾਂ ਫੁੱਲੀ ਏਸੀ ਵਾਲਾ ਹੀ ਹਾਲ ਵੱਡਾ ਕਰ ਲਈਏ।
ਹਾਂ ਫੁੱਲੀ ਏਸੀ ਵ ਵਧੀਆ ਰਏਗਾ ਕਿਸੇ ਨੂੰ ਕੋਈ ਤੰਗੀ ਨਾ ਹੋਵੇ ਆਪਾਂ ਸਾਰੇ ਵਧੀਆ ਇੰਜੋਏ ਕਰੀਏ ਹਨਾ।
ਬਸ-ਬਸ ਮਤਲਬ ਤਾਂ ਇੰਜੋਏ ਕਰਨਾ ਈ ਬਸ ਹੋਣਾ ਚਾਈਦਾ ਸਾਨੂੰ ਅ ਬਾਕੀ ਤਾਂ ਚਲੋ ਆਪਣੀ ਖੁਸ਼ੀ ਆ ਸਾਰੇ ਕੋਈ ਕਿੱਦਾਂ ਤਿਆਰ ਆ ਕੇ ਆਂਦਾ ਕੋਈ ਕਿੱਦਾਂ ਪਰ ਇੱਕ ਦੋ ਚੀਜ਼ਾਂ ਜੇੜੀਆਂ ਨਾ ਓ ਪੱਕੀਆਂ ਈ ਰੱਖ ਲਓ ਵੀ ਪਰਾਂਦਾ ਤੇ ਪੰਜਾਬੀ ਜੁ ਹਨਾ। ਇਹ ਤਾਂ ਸਾਡੀ ਤੀਜ ਦੀ ਸ਼ਾਨ ਪੰਜਾਬ ਦੀ ਹੋ ਜਾਣੀ ਐ ਠੀਕ ਐ ਕਿ ਨਈ।
ਬਿਲਕੁਲ-ਬਿਲਕੁਲ ਐਵੇਂ ਕਰ ਲੈਂਦੇ ਆ ਪਰਾਂਦਾ ਜਰੂਰੀ ਕਰ ਲੈਂਦੇ ਐਂ ਪੰਜਾਬ
ਹਾਂ ਹਾਂਜੀ -ਹਾਂਜੀ, ਬਾਕੀ ਕਿਸੇ ਨੇ ਘੱਗਰੇ ਪਾਣੇ ਆ, ਲੈਂਗੇ ਪਾਣੇ ਆ, ਲਾ ਚੇ ਪਾਣੇ ਆ, ਜੇਹੜੀ ਡਰੈਸ ਪਾਣਾ ਕੋਈ ਚਾਂਦਾ ਐ ਆਪਣੀ ਖੁਸ਼ੀ ਨਾਲ ਪਾ ਕੇ ਆਵੇ। ਤੇ ਕਰਦੇ ਆਂ, ਬਸ ਹੁਨ ਰੱਖੜੀ ਵੀ ਆ ਜਾਨੀ ਉਸ ਤੋਂ ਬਾਦ ਤੇਹਾਰ ਤੇਹਾਰ ਸ਼ੁਰੂ ਹੋ ਜਾਨੇ ਆ, ਰੱਖੜੀ ਦੀ ਵੀ ਤੇਆਰੀ ਕਰਨੀ ਹਾਂ, ਚੱਲੋਗੇ ਬਜਾਰ, ਗੱਲ ਸੁਨੋ ਮੈਂ ਕੇਆ ਹੈਗਾ ਟਾਈਮ ਮੈਂ ਤਾਂ ਹੀ ਸੋਚੇਆ ਸੀ, ਮੈਂ ਕੇਆ ਗੱਲ ਕਰਦੀ ਆਂ ਜੇ ਟਾਈਮ ਹੈਗਾ ਤੇ ਬਜਾਰ ਚੱਲੀਏ, ਰੱਖ ਖੜੀਆਂ ਲੈ ਆਈਏ।
ਹਾਂ, ਚ
ਕੇਓਂਕੀ
ਤਾਂ ਹੈਗਾ ਏ, ਮੇਰੇ ਕੋਲ ਤੁਸੀ ਦੱਸੋ ਕਦ ਜਾਣ ਦੀ ਸੋਚਦੇ ਓ?
ਮੈਂ ਕੈਂਦੀ ਸੀ ਪਰਸੋਂ ਦਾ ਬਣਾਈਏ ਕਿਉਕਿ ਫੇਰ ਨਾ ਬਾਰ ਵੀ ਭੇਜਨੀਆਂ ਨਾ ਰੱਖੜੀਆਂ। ਤੇ, ਟਾਈਮ ਵੀ ਲੱਗ ਜਾਨਾ ਇਸ ਚੀਜ ਵਿੱਚ ਸਾਨੂੰ।
ਹਾਂ ਏ ਤੇ ਹੈ ਬਾਰ ਫਿਰ ਟਾਈਮ ਲੱਗ ਜਾਂਦਾ।
ਹਾਂਜੀ -ਹਾਂਜੀ, ਓਈ ਨਾ ਵੀ ਪਸੰਦ ਅੱਜ- ਕੱਲ ਅਹ ਬੀ ਅਹ ਆਈ ਹੋਈ ਓਸ ਹੇਸਾਬ ਨਾਲ ਸੋਹਨੀਆਂ ਸੋਹਨੀਆਂ ਬਜਾਰਾਂ ਥੋੜਾ ਘੁੰਮਾਂਗੇ ਆਪਨਾ ਖਾ-ਪੀ ਕੇ ਆਵਾਂਗੇ ਹੈਨਾ।
ਤੇ ਮਸਾਂ ਹੀ ਮੌਕਾ ਮਿਲਣ, ਮਿਲਦਾ ਐ ਜਾਨ ਦਾ।
ਓਈ ਨਾ -ਓਈ ਨਾ, ਮੈਂ ਓਈ ਸੋਚਦੀ ਪਈ ਸੀ ਮੈਂ ਤੇ ਚਲੋ ਏਸ ਹੇਸਾਬ ਨਾਲ ਹੁਨ ਚੱਲਦੇ ਆਂ ਸਾਰਾ ਕੰਮ ਹੋ ਜੇਗਾ, ਥੋੜੀ ਏ ਵੀ ਸ਼ੋਪਿੰਗ ਹੋਜੂਗੀ। ਤਿਹਾਰ ਦੀ ਵੀ, ਦੋਨਾਂ ਤਿਹਾਰਾਂ ਦੀ ਕੱਠੀ ਹੋ ਜਾਏਗੀ, ਹੋਰ ਹੋਰ ਸਬ ਠੀਕ-ਠਾਕ, ਘਰ ਸਾਰੇ ਠੀਕ ਐਂ?
ਸਬ ਵਧੀਆ ਜੀ, ਬਸ ਤੁਆਨੂੰ ਪਤਾ ਆਪਨੇ ਰੁਝੇਵੇਆਂ 'ਚ ਲੱਗੀ ਜਾਈ ਦਾ, ਹਰ ਰੋਜ ਏਦਾਂ ਹੀ ਦਿਨ ਚੱਲੀ ਜਾਂਦੇ ਐਂ।
ਗਏ ਬੱਚੇ ਟਿਸ਼
ਬੱਚੇ, ਗਏ ਹਾਂਜੀ ਹਾਂ ਟਿਊਸ਼ਨ ਗਏ ਬੱਚੇ।
ਸ਼ੁਕਰ ਕੀਤਾ, ਛੁੱਟੀਆਂ ਖਤਮ ਹੋਈਆਂ ਗਰਮੀਆਂ ਦੀਆਂ।
ਮੈਂ ਕੇਆ ਪੁੱਛੋ ਨਾ ਗਰਮੀਆਂ 'ਚ ਤੇ ਮਾਵਾਂ ਐਡੀ ਦੁੱ ਖੀ, ਔਰ ਪਰੇਸ਼ਾਨ, ਓਧਰ ਗਰਮੀ ਪਰੇਸ਼ਾਨ ਕਰੇ ਓਧਰ ਬੱਚੇ ਪਰੇਸ਼ਾਨ ਕਰਨ। ਇੰਨਾ ਤੰਗ ਕੀਤਾ ਏਨਾਂ ਨੇ
ਆਪਣੀ ਬੇਟੀ ਦੇ ਸਕੂਲ ਗਈ ਆਂ ਫੀਸ ਦੇਨ ਤੇ ਅਸੀਂ ਓ ਟੀਚਰ ਕੇ ਰਏ, ਓਨਾਂ ਦੇ ਸਕੂਲ ਦੇ ਅਧੇਆ ਪਕ, ਕੇਂਦੇ ਵੀ ਅਸੀਂ ਸੋਚੇਆ ਪੈਲੇ ਦਿਨ ਬੱਚੇ ਨਈ ਆਊਗੇ, ਪਰ ਕੇਂਦੇ ਓ ਤਾਂ ਮਾਵਾਂ ਨੇ ਬੱਸਾਂ ਭਰ-ਭਰ ਕੇ ਭੇਜੀਆਂ, ਕੇ ਕੁਸ਼ੀ ਮਨਾ ਰੇ ਸਾਰੇ ਕਿ, ਚਲੋ ਸ਼ੁਕਰ ਐ-ਸ਼ੁਕਰ ਐ ਬੱਚੇ ਆਪਣੇ -ਆਪਣੇ ਕਿਉਂਕਿ ਇੱਕ ਨਾ ਰੋਜ ਦਾ ਰੁ ਟੀਨ ਬਣ ਜਾਂਦਾ ਬੱਚੇਆਂ ਦਾ, ਘਰ ਫੇਰ ਓਹੀ ਆਲਸੀ ਹੋ ਜਾਂ ਦੇ ਆ, ਕਦੇ ਲੜਦੇ ਆ ਕਦੇ ਖੇਡਦੇ ਆ, ਖਾਨ ਪੀਨ ਦਾ ਵੀ ਕੋਈ ਵੀ ਨਈ ਰੈ ਜਾਂਦਾ ਇਨਾਂ ਦਾ, ਕਦੇ ਕੀ, ਤੇ ਕਦੇ ਕੀ। ਇੱਕ ਸਿਸਟਮ ਆ ਜਾਂਦਾ, ਲਾਈਫ ਦੇ ਵਿੱਚ ਸਕੂਲ ਜਾਣਾ ਫੇਰ ਆ ਕੇ ਟਿਊਸ਼ਨ ਦਾ ਕੰਮ ਕਰਨਾ, ਸਕੂਲ ਦਾ ਕੰਮ ਕਰਨਾ ਫੇਰ ਨਵੇਂ ਸਿਰੋਂ, ਅਗਲੇ ਦਿਨ ਫੇਰ ਸਾਰੀ ਨਵੀਂ ਸ਼ੁਰੂਆਤ ਹੋ ਜਾਂਦੀ ਐ।
ਕੀ ਦੀਦੀ ਆਪ ਦਾ ਵੀ ਟਾਈਮ -ਟੇਬਲ ਬਨ ਜਾਂਦਾ ਹੈਨਾ ਅਸੀਂ ਵੀ ਥੋੜੇ ਜੇਹੇ ਇਜੀਨੈਸ ਆਪਣੇ 'ਚ ਵੀ ਸੁਸਤੀ ਆ ਜਾਂਦੀ ਹੈ ਕਿ ਚੱਲ ਕਰ ਲਾਂਗੇ
ਹੋਰ ਨਹੀਂ ਨਹੀਂ ਇਹ ਤਾਂ ਹੈ ਹੀ ਆ ਅਸੀਂ ਵੀ ਸਵੇਰੇ ਜਲਦੀ ਉੱਠਦੇ ਜਦੋਂ ਬੱਚਿਆਂ ਨੇ ਸਕੂਲ ਜਾਣਾ ਅਸੀਂ ਆਪ ਵੀ ਜਲਦੀ ਉੱਠ ਜਾਈਦਾ ਨਹੀਂ ਤਾਂ ਅਸੀਂ ਵੀ ਲੇਟ ਉੱਠਦੇ ਹਾਂ, ਆਪਣਾ ਵੀ ਇੱਕ ਰੂਟੀਨ ਵਧੀਆ ਹੋ ਜਾਂਦ ਮੈਂ ਇਹਨਾਂ ਦੇ ਨਾਲ
ਹੋਰ ਕੀ ਸਾਨੂੰ ਵੀ ਪਤਾ ਹੈ ਬਿਲਕੁਲ ਬਿਲਕੁਲ ਅਸੀਂ ਪਤਾ ਹੁੰਦਾ ਸਾਨੂੰ ਕਿ ਸਾਡੀ ਇਹ ਜਿੰਮੇਵਾਰੀ ਹੈ ਅਸੀਂ ਟਿਫਿਨ ਬਣਾਉਣੇ ਇਹਨਾਂ ਨੂੰ ਟਾਈਮ ਸਿਰ ਉਠਾਉਣਾ ਹੈਂ ਤੇ ਉਹੀ ਆਪਾਂ ਵੀ ਮਤਲਬ ਕੈ ਲਓ ਕਿ ਐਕਟਿਵ ਹੋ ਜਾਂਦਾ ਬੰਦਾ
ਬਿਲਕੁਲ, ਬਿਲਕੁਲ- ਬਿਲਕੁਲ ਇਹ ਐ ਵੀ ਇਹ ਫਿਰ ਇਹ ਸੁਰਾਤ ਨੂੰ ਵੀ ਜਲਦੀ ਸੋ ਜਾਂਦੇ ਆ, ਟਾਈਮ ਸਿਰ ਸੋ ਜਾਂਦੇ ਆ ਜੇ ਲੇਟ ਉੱਠਦੇ ਸੀ ਛੁੱਟੀਆਂ 'ਚ ਤੇ ਫਿਰ ਇਹਨਾਂ ਨੇ ਸੋਣਾ ਫੇਰ ਲੇਟ ਅਗਰੀ ਰਾਤ ਫਿਰ ਸਵੇਰੇ ਲੇਟ ਉੱਠਣਾ ਇਹਨਾਂ ਨੂੰ ਅਵਾਜਾਂ ਮਾਰੀ ਜਾਓ ਬੱਚੇ ਉੱਠੋ ਨਾਸ਼ਤਾ ਤਿਆਰ ਹੋ ਗਿਆ ਉੱਠੋ ਨਾ ਜੀ ਐਦਾਂ ਠੀਕ ਹੈ ਟੈਮ ਸਿਰ ਭੁੱਖ ਲੱਗਦੀ ਆ ਸਮੇਂ ਤੇ ਸਵੇਰ ਦਾ ਖਾਣਾ ਸਮੇਂ ਤੇ ਦੁਪਹਿਰ ਦਾ ਖਾਣਾ ਸਮੇਂ ਤੇ ਰਾਤ ਸਾਰਾ ਠੀਕ ਰਹਿੰਦਾ ਤਾਂਹੀ ਤਾਂ ਹੱਸਣ ਟੀਚਰ, ਵੀ ਮਾਵਾਂ ਨੇ ਬੱਸਾਂ ਭਰ ਪਰ ਭੇਜੀਆਂ ਵੀ ਇੰਨੀਆਂ ਖੁਸ਼ ਮਾਵਾਂ ਅਸੀਂ ਸੋਚਿਆ ਪਹਿਲੇ ਦਿਨ ਬੱਚੇ ਸਕੂਲ ਨੀ ਆਣੇ
ਅਰੇ ਤੁਸੀਂ ਸੋਸ਼ਲ ਮੀਡੀਆ ਤੇ ਨਹੀਂ ਦੇਖਿਆ ਸੋਸ਼ਲ ਮੀਡੀਆ ਤੇ ਵੀ ਰੀਲਸ ਕਿੰਨੀ ਵਾਇਰਲ ਹੋਈ ਆ ਵੀ ਮਾਵਾਂ ਨੇ ਹੱਥ ਹੱਥ ਜੋੜੇ ਦਰਵਾਜ਼ੇ ਬੰਦ ਕਰਕੇ ਉਹ ਵੀਡੀਓਸ ਬਣਾਈਆਂ ਡਾਂਸ ਕੀਤੇ
ਹੋਰ ਹੋਰ ਇਹ ਸਾਰਾ ਕੁੱਝ ਲਜ ਕੱਲ ਇਹ ਤਾਂ ਦੇਖੋ ਹੀ ਵੈਸੇ ਇੰਟਰਨੈਟ ਦਾ ਫਾਇਦਾ ਤਾਂ ਬਹੁਤ ਫੈਦਾ ਹੈਗਾ ਆ ਹਨਾ ਹਰ ਚੀਜ਼ ਹਰ ਚੀਜ਼ ਦਾ ਮਤਲਬ ਪਹਿਲੇ ਇਹ ਨਹੀਂ ਸੀ ਫਾਇਦਾ ਨੁਕਸਾਨ ਹਰ ਚੀਜ਼ ਨਾਲ ਹੀ ਆ ਦੇਖਿਆ ਜਾਏ ਤਾਂ, ਔਰ ਬੇਟੀ ਕਿਹੜੀ ਕਲਾਸ ਵਿੱਚ ਪੜ੍ਹਦੀ ਤੁਹਾਡੀ
ਬੇਟੀ ਮੇਰੀ ਫਸਟ ਕਲਾਸ 'ਚ ਹੈ ਦੀਦੀ
ਹਾਂ ਹਜੇ ਚੋਟੀ, ਔਰ ਬੇਟਾ
ਬੇਟਾ ਤੇ ਪੰਜਵੀਂ ਕਲਾਸ 'ਚ ਪੜ੍ਹਦਾ ਐ
ਹਾਂ ਚਲੋ ਅੱਗੋਂ ਅੱਗੋਂ ਵੱਡੀ ਕਲਾਸ ਹੋ ਰਹੀ ਆ ਹੁਣ ਹਨਾ ਪੜ੍ਹਾਈਆਂ ਦਾ ਤਾਂ ਚਲੋ ਜ਼ੋਰ ਪੂਰਾ ਆ ਸੀ ਬੀ ਐਸ ਈ ਬੋਰਡ
ਹਾਂਜੀ ਸੀ ਬੀ ਐਸੀ ਹਾਂ ਬੱਚਿਆਂ ਦੀ ਆਈ ਸੀ ਐਸ ਈ ਤੇ ਫੇਰ ਥੋੜ੍ਹਾ ਬ ਬੱਚਿਆਂ ਤੇ ਬੋਝ ਜ਼ਿਆਦਾ ਪੈ ਜਾਂਦਾ ਹੈ
ਨਾਲੇ ਇੱਕੋ ਹੀ ਇੱਕੋ ਹੀ ਬੋਰਡ ਲੈ ਕੇ ਚੱਲੋ ਐਂਨ ਤੱਕ ਨਾ ਫੇਰ ਠੀਕ ਰਹਿੰਦਾ ਦੱਸ ਨੀ ਬਾਰਵੀਂ ਤੱਕ, ਫਿਰ ਇੱਕ ਹੀ ਤਰੀਕੇ ਨਾਲ ਬੱਚੇ ਦੀ ਪੜ੍ਹਾਈ ਹੁੰਦੀ ਆ ਉਸ ਹਿਸਾਬ ਨਾਲ ਹੀ ਉਹਨਾ ਦਾ ਬਣ ਜਾਂਦਾ ਹਾਂਜੀ ਹਾਂਜੀ
ਹਲੇ ਤੇ ਗਿਆਰਵੀਂ ਬਾਰਵੀਂ 'ਚ ਤੇ ਆਈ ਹੈ
ਹਾਂਜੀ ਹਾਂਜੀ ਹਾਂਜੀ, ਹੋਰ ਨਿਬੜ, ਨਿਬੜ ਗਿਆ ਦੁਪਹਿਰ ਦਾ ਕੰਮ ਸਾਰਾ ਤੁਹਾਡਾ
ਸਾਰਾ ਨਿਬੇੜ ਕੇ ਬੈਠੀ ਸੀ ਬਸ ਮੈਂ ਕ ਚੱਲ ਅੱਜ ਤੁਹਾਨੂੰ ਫੋਨ ਲਾਵਾਂ, ਕਿੰਨੇ ਦਿਨ ਹੋ ਗਏ ਦੀਦੀ ਨੇ ਤੇ ਖੁਸ਼ ਹੋ ਜਾਣਾ ਹੈਂ
ਨਹੀਂ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਵੀ ਮੈਂ ਤਾਂ ਕਹਿੰਦੀ ਮਾਰੋ ਕਿਸੇ ਵੇਲੇ ਚੱਕਰ ਮਾਰੋ ਬੱਚਿਆਂ ਨੂੰ ਲੈ ਕੇ ਆਓ ਇੱਕ ਦੂਜੇ ਨੂੰ ਨਿਆਣਿਆਂ ਦਾ ਪਤਾ ਲੱਗਦਾ ਜਿਆਦਾ ਜਿਆਦਾ ਜਦੋਂ ਟਾਈਮ ਅਸੀਂ ਪਾ ਦਿੰਦੇ ਨਾ ਬੱਚੇ ਵੀ ਭੁੱਲ ਜਾਂਦੇ ਫਿਰ ਜਦ ਵੱਡੇ ਹੋ ਜਾਣਗੇ ਫਿਰ ਤਾਂ ਕੋਈ ਨੀ ਟੈਨਸ਼ਨ ਹੋਰ ਆਈਓ ਮਾਰੀਓ ਚੱਕਰ ਜ਼ਰੂਰ ਸਾਡੇ ਵੱਲ ਹੈਨਾ ਹੋਰ ਸ
ਜੀ ਨਾਲੇ ਫਿਰ ਰੱਖੜੀਆਂ ਲੈਣ ਚੱਲਾਂਗੇ ਹਨਾ
ਚਲੋ ਠੀਕ ਹੈ ਜੀ ਓ ਓਕੇ ਜੀ
ਠੀਕ ਹੈ ਜੀ ਓਕੇ ਜੀ ਬਾਏ ਬਾਏ
ਬਾਏ ਬਾਏ